ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਵਧੀਆ ਜੀ ਤੁਸੀਂ ਦੱਸੋ
ਠੀਕ ਠਾਕ ਕੀ ਕਰ ਰਹੇ ਸੀ
ਬਸ ਕੁਛ ਨਹੀਂ ਬੈਠੇ ਸੀ ਨਹੀਂ ਸੀ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀਗੇ
ਮੈਂ ਵੀ ਫਰੀ ਹਾਂ
ਅੱਛਾ ਅੱਛਾ ਰੋਟੀ ਵਗੈਰਾ ਖਾ ਲਤੀ
ਹਾਂਜੀ ਖਾਲ ਲਈ
ਅੱਛਾ ਹਾਂਜੀ ਇੱਧਰ ਵੀ ਵੈ ਰਹੀਏ
ਹੂੰ
ਵਧੀਆ ਠੰਡਾ ਮੌਸਮ ਹੋ ਗਿਆ ਹੁਣ
ਹਾਂ ਵਧੀਆ ਹੋ ਗਿਆ
ਇੱਧ ਧੀਰੇ ਧੀਰੇ ਚੱਲਦੀ ਰਹੇ ਹਲੇ ਤਾਂ ਪੂਰੇ ਹਫ਼ਤੇ ਬਾਰਿਸ਼ ਹੀ ਹੈਗੀ ਹਾਂਜੀ ਹਲੇ ਵੈ ਵੈਦਰ ਚੈੱਕ ਕੀਤੀ ਨਾ ਤੇ ਬਸ ਧੀਰੇ ਧੀਰੇ ਪੈਂਨਦੀ ਰਹੇ ਠੰਡਾ ਮੌਸਮ ਹੋਜੂਗਾ ਫਿਰ
ਹਾਂ ਵੀ ਜ਼ਿਆਦਾ ਮਤਲਬ ਜਿਵੇਂ ਇਕਦਮ ਜੇ ਆ ਜਾਂਦੀ ਆ ਉਹ ਵੀ ਝੱਲੀ ਨਹੀਂ ਜਾਂਦੀ ਇਨੀ
ਹਾਂਜੀ ਹਾਂਜੀ ਇਹ ਤਾਂ ਹੈ ਹੀ ਬੰਦਾ ਕਿੱਥੇ ਨਿਕਲ ਨੀ ਸਕਦਾ ਹਾਂਜੀ ਹਾਂਜੀ
ਹਾਂਜੀ
ਅੱਜ ਅਸੀਂ ਗੱਲ ਕਰਾਂਗੇ ਸੁਪਨਿਆਂ ਬਾਰੇ ਹਾਂਜੀ ਜਿੱਦਾਂ ਕਿ ਤੁਹਾਨੂੰ ਵੀ ਪਤਾ ਕਿ ਬਈ ਕਈਆਂ ਦੇ ਸੁਪਨੇ ਹੁੰਦੇ ਆ ਕਿ ਬਈ ਅਸੀਂ ਇਹ ਬਣਨਾ ਅਸੀਂ ਇਹ ਕਰਨਾ ਅਸੀਂ ਉਹ ਕਰਨਾ
ਹਾਂਜੀ
ਕੁੱਛ ਤਾਂ ਆਪਣੇ ਸੁਪਨਿਆ ਤੇ ਖੜੇ ਵੀ ਉੱਠਦੇ ਨੇ ਵੀ ਬਈ ਹਾਂ ਜੇ ਉਹਨਾਂ ਨੇ ਇਹ ਸੁਪਨਾ ਦੇਖਿਆ ਤੇ ਉਹ ਪੂਰਾ ਵੀ ਕਰਦੇ ਹੈ ਚਾਹੇ ਉਹ ਦਿਨ ਰਾਤ ਮਿਹਨਤ ਕਰੀਏ
ਹਾਂਜੀ ਹਾਂਜੀ
ਤਾਂ ਹੀ ਉਹਨਾਂ ਨੂੰ ਸਫਲਤਾ ਵੀ ਪ੍ਰਾਪਤ ਹੋਏਗੀ ਜੇ ਉਹ ਮਤਲਬ ਸੁਪਨੇ ਦੇਖਣਗੇ ਉਹਨਾਂ ਨੂੰ ਆਪਣਿਆਂ ਨੂੰ ਪੂਰਾ ਕਰਨਗੇ ਤਾਂ
ਹਾਂਜੀ ਇਹ ਤਾਂ ਹੈਗੇ ਹੀ ਹੈ
ਕਈ ਬੰਦੇ ਏਦਾਂ ਦੇ ਹੁੰਦੇ ਆ ਕਿ ਦੇਖ ਤਾਂ ਲਿਆ ਕਿ ਹਾਂ ਬਈ ਇਦਾਂ ਮੈਂ ਡਾਕਟਰ ਬਣਨਾ ਜੀ ਮੈਂ ਸੀਏ ਕਰਨੀ ਹੈ ਏਦਾਂ ਕਰਨਾ ਬਟ ਉਹ ਨਾ ਬੱਸ ਸੋਚਦੇ ਰਹਿੰਦੇ ਆ ਉਹ ਕੰਮ ਕਰਦੇ ਨੀ
ਕੰਮ ਕਾਰ
ਜੇ ਤੁਸੀਂ ਸੋਚਿਆ ਕੁਛ ਕਿ ਬਈ ਆਪਣੇ ਫਿਊਚਰ ਬਾਰੇ ਵੀ ਜੇ ਤੁਸੀਂ ਅੱਜ ਤੋਂ ਹੀ ਸਟਾਰਟ ਕਰੋਗੇ ਉਹ ਚੀਜ਼ ਤਾਂ ਹੀ ਅੱਗੇ ਜਾ ਕਿ ਤੁਹਾਨੂੰ ਮਤਲਬ ਮੁਸ਼ਕਿਲਾਂ ਦਾ ਉਹ ਨਹੀਂ ਕਰਨਾ ਪਏਗਾ ਕਿ ਬਈ ਮੁਸ਼ਕਿਲ ਨਹੀਂ ਆਏਗੀ ਤੁਸੀਂ
ਮੁਸ਼ਕਿਲਾਂ ਦਾ ਸਾਹਮਣਾ ਨੀ ਕਰਨਾ ਪੈਂਦਾ ਸਹੀ ਗੱਲ ਹੈ ਜੀ
ਕਈਆਂ ਚੁਣੌਤੀਆਂ ਪਾਰ ਕਰਨੀਆਂ ਹੀ ਪੈਂਦੀਆਂ
ਹਾਂਜੀ ਹਾਂ
ਤੁਸੀਂ ਦੇਖੋ ਨਾ ਜਿੱਦਾਂ ਅਸੀਂ ਬਚਪਨ ਚ ਸੱਪ ਸੀਡੀ ਵਗੈਰਾ ਵੀ ਖੇਡਦੇ ਸੀਗੇ
ਹਾਂਜੀ
ਉਹਦੇ ਵਿੱਚ ਵੀ ਇਦਾ ਹੁੰਦਾ ਸੀ ਕਿ ਬਈ ਪਹਿਲੇ ਤਾਂ ਅਸੀਂ ਜਿੱਤਣ ਲੱਗਦੇ ਸੀ ਚਲੋ ਵਧੀਆ ਕਿ ਅੱਜ ਤੋਂ ਨਾ ਅਸੀਂ ਜਿੱਤ ਜਾਂਗੇ ਵਧੀਆ ਹੋਜੂਗਾ ਬਟ ਜਦੋਂ ਸੱਪ ਕੱਟਦਾ ਸੀ ਤੇ ਇੱਕ ਦਮ ਅਸੀਂ ਨੀਚੇ ਆ ਜਾਂਦੇ ਸੀ ਔਰ ਦੂਜਾ ਬੰਦਾ ਜਿੱਤ ਜਾਂਦਾ ਸੀ ਮੱਤਲਬ ਅਸੀਂ ਪਹਿਲੇ ਅਸੀਂ ਤਾਂ ਜਿੱਤਣਾ ਬਟ ਉਹ ਕਦੇ ਕਦਾਰ ਨਹੀਂ ਹੁੰਦੀ ਸੀ ਇਹ ਚੀਜ਼
ਨਹੀਂ ਹੁੰਦਾ ਹਾਂਜੀ ਹਾਂਜੀ
ਤੇ ਇਦਾਂ ਹੀ ਜੇ ਤੁਸੀਂ ਸੁਪਨੇ ਇਦਾਂ ਕਰੋਗੇ ਕਿ ਹਾਂ ਬਾਈ ਮੈਂ ਬਣਨਾ ਬਣਨਾ ਜੇ ਤੁਸੀਂ ਸੋਚਦੇ ਰਹੋਗੇ ਉਹ ਕੋਈ ਕੰਮ ਨੀ ਬਣਨਾ
ਪਤਾ ਕੀ ਹੈ ਜੀ ਹੱਥ ਤੇ ਹੱਥ ਧਰ ਕੇ ਕੁ ਬੈਠਣ ਨਾਲ ਕੁੱਛ ਵੀ ਨੀ ਬਣਦਾ ਦੇਖ
ਹਾਂਜੀ ਹਾਂਜੀ ਹੁਣ ਤੁਸੀਂ ਕਹੋਗੇ ਕਿ ਖਾਲੀ ਤੇ ਪਾ ਕੇ ਦੇ ਦੋ ਖਵਾ ਵੀ ਤੁਸੀਂ ਦੋ ਏਦਾਂ ਤੇ ਹੋ ਨਹੀਂ ਸਕਦਾ
ਹੁਣ ਉਹੀ ਗੱਲ ਹੈ ਜੀ ਰੋਟੀ ਪਾ ਕੇ ਆਪਾਂ ਦੇ ਦਾਂਗੇ ਉਹ ਆਪਣੇ ਆਪ ਨਹੀਂ ਚੱਲ ਕੇ ਆਪਣੇ ਮੂੰਹ ਦੇ ਵਿੱਚ ਆਉਂਦੀ ਉਹਦੇ ਵਾਸਤੇ ਵੀ ਹੱਥ ਤਾਂ ਬਾਹਰ ਕੱਢਣਾ ਹੀ ਪੈਣੇ
ਹਾਂਜੀ ਇਸ ਕਰਕੇ ਫਿਰ ਤੁਸੀਂ ਜਦ ਤੱਕ ਮਿਹਨਤ ਨਹੀਂ ਕਰੋਗੇ ਤੁਸੀਂ ਆਪਣੇ ਜਿਹੜੇ ਸੁਪਨੇ ਦੇਖੇ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ
ਹਾਂਜੀ
ਏਦਾਂ ਬੱਚੇ ਬੱਚੇ ਵੀ ਕਈ ਹੁੰਦੇ ਆ ਕਿ ਬਈ ਕਈ ਬੱਚੇ ਏਦਾਂ ਹੁੰਦੇ ਆ ਕਿ ਜਿੱਦਾਂ ਬੋਰਡਸ ਦੇ ਪੇਪਰ ਪੇਪਰ ਹੁੰਦੇ ਨੇ ਬਾਰਵੀਂ ਦੇ ਵੀ ਹੁੰਦੇ ਆ ਦਸਵੀਂ ਦੇ ਵੀ ਹੁੰਦੇ ਆ ਦੇਖੋ ਉਹ ਪਹਿਲਾਂ ਤਾਂ ਕਹਿੰਦੇ ਨਾ ਹਲੇ ਨਾ ਅਸੀਂ ਬਾਅਦ ਚੋਂ ਕਰਾਂਗੇ ਦੇਖੋ ਯਾਰ ਬੰਨਾ ਚਾਹੀਦੇ ਉਹ ਸੁਪਨੇ ਦੇਖ ਕੇ ਉਹਨਾਂ ਨੇ ਕੀਤੇ ਕਿ ਬਈ ਹਾਂ ਸਾਨੂੰ ਨਾਈਨਟੀ ਦੇ ਅਬਵ ਚਾਹੀਦੇ ਹੀ ਚਾਹੀਦੇ ਹੈ ਕੀ ਹੁੰਦਾ ਸਿਸਟਮ ਉਹ ਪਹਿਲਾਂ ਤਾਂ ਪੜ੍ਹਦੇ ਨਹੀਂ ਜਦੋਂ ਪੇਪਰ ਸਟਾਰਟ ਹੁੰਦਾ ਡੇਟਸ਼ੀਟ ਆਉਂਦੀ ਆ ਉਹਦੇ ਦਸ ਦਿਨ ਪਹਿਲਾਂ ਜਾਂ ਚਾਰ ਦਿਨ ਪਹਿਲਾਂ ਪੜ੍ਹਨਾ ਸਟਾੱਰਟ ਕਰਦੇਨ
ਹਾਂਜੀ ਇਹ ਤਾਂ ਹੈਗੀ ਇਹ ਤਾਂ ਕਾਫ਼ੀ ਬੱਚੇ ਕਰਦੇ ਨੇ ਦੇਖੋ
ਹਾਂਜੀ ਉਹ ਦੇਖੋ ਉਹ ਮਿਹਨਤ ਕਰਦੇ ਆ ਉਹਨਾਂ ਨੂੰ ਫਲ ਵੀ ਮਿਲਦਾ ਫਿਰ ਉਹ ਨੱਬੇ ਤੋਂ ਕਿ ਉਹ ਨਾਈਂਟੀ ਫਾਈਵ ਪਰਸੈਂਟ ਨਾਈਂਟੀ ਸਿਕਸ ਪਰਸੈਂਟ ਇਦਾਂ ਦੇ ਮਾਰਕਸ ਆਉਂਦੇ ਆ ਉਹਨਾਂ ਦੇ ਵੀ
ਹਾਂਜੀ ਹਾਂਜੀ ਹਾਂਜੀ ਪਤਾ ਕੀ ਹੈ ਮਿਹਨਤ ਕਰਨੀ ਨੀ ਹੈਗੀ
ਹਾਂਜੀ
ਤੇ ਪੇਪਰ ਟਾਈਮ ਕਹਿੰਦੇ ਨਹੀਂ ਜੀ ਸਾਨੂੰ ਉਹ ਨੀ ਆਉਂਦਾ ਸੀ ਸਾਨੂੰ ਉਹ ਨੀ ਆਉਂਦਾ ਸੀ ਤਾਂ ਪੇ ਇਹ ਤਾਂ ਬਾਹਰੋਂ ਆ ਗਿਆ ਜੀ ਪੇਪਰ
ਇਹ ਸਾਡੇ ਸਿਲੇਬਸ ਤੋਂ ਬਾਹਰ ਹੈ, ਹਾਂਜੀ।
ਤੋਂ ਬਾਅਦ ਚ ਦੇਖੋ ਤੁਹਾਨੂੰ ਵੀ ਪਤਾ ਕੋਈ ਚੀਜ਼ ਨੀ ਆਉਂਦੀ, ਬੱਚਾ ਜਦੋਂ ਤੱਕ ਕੁਛ ਕਰੇਗਾ ਹੀ ਨਹੀਂ, ਪੜ੍ਹੇਗਾ ਹੀ ਨਹੀਂ, ਉਹਨੂੰ ਕੀ ਕੁਛ ਨੀ ਪਤਾ ਲੱਗੁਗਾ।
ਹਾਂਜੀ
ਉਹਨੇ, ਇੱਕ ਮਤਲਬ ਏਦਾਂ ਦਾ ਵੀ ਬੱਚਾ ਹੁੰਦਾ ਕਿ ਉਹਨੇ ਪੂਰੀ ਜ਼ਿੰਦਗੀ ਆਪਣੀ ਬੁੱਕ ਹੀ ਨਹੀਂ ਖੋਲ ਕੇ ਦੇਖੀ। ਪੂਰੀ ਕਲਾਸ ਚ ਸੈਸ਼ਨ ਚ, ਤੇ ਉਹ ਜਦੋਂ ਬੁੱਕ ਖੋਲੇਗਾ, ਉਹ ਦੇਖੇਗਾ, ਇਹ ਕਦੋਂ ਆਇਆ?
ਹੰ
ਤੇ ਉਹ ਵੀ ਬੱਚਾ ਉਹਦੇ ਨਾਲ ਦਾ ਹੀ ਹੋਏਗਾ ਇੱਕ ਕਿ ਬਈ ਹਾਂ ਇਹ ਤਾਂ ਚਲੋ ਮੈਨੂੰ ਸਾਰਾ ਪੇਪਰ ਆਦਾ ਸੀ, ਇਹ ਤੇ ਮੈਂ ਪੜਿਆ ਹੋਇਆ ਸੀ। ਦੂਜਾ ਬੰਦਾ ਤਾਂ ਉਹ ਤਾਂ ਪੁੱਛੇਗਾ ਨਾ ਇਹ ਤਾਂ ਸਾਡੇ ਸਿਲੇਬਸ ਚ ਨ ਸੀ ਬਟ ਉਹ ਜਿਹੜਾ ਬੁੱਕ ਉਹ ਖੋਲ ਕੇ ਦਿਖਾਏਗਾ ਕਿ ਇਹਦੇ ਪਹਿਲੇ ਪੇਜ ਤੇ ਹੀ ਕੁਸ਼ਚਨ ਸੀਗਾ ਉਹ ਵਾਲਾ
ਹਾਂਜੀ ਹਾਂਜੀ ਕਈ ਵਾਰ ਨਾ ਆਪਾਂ ਇੱਕ ਕ ਇਹ ਚੀਜ਼ ਕਹਿ ਦਿੰਦੇ ਆ ਵੀ, ਕਿਸਮਤ ਹੈ ਜੋ ਆਪਣੇ ਹੱਥ ਚ ਹੈ ਅੱਪ ਕਈ ਵਾਰ ਨਾ ਆਪਾਂ ਜਿਵੇ ਮਤਲਬ ਟੋਪ ਤੇ ਪਹੁੰਚ ਕੇ ਨੀਚੇ ਚਲੇ ਜਾਂਦੇ ਹਾਂ ਉਹ ਆਪਣੀ ਗ਼ਲਤੀ ਨਾਲ।
ਹਾਂਜੀ ਹਾਂਜੀ
ਠੀਕ ਹੈ ਨਾ ਜੀ, ਸੁਪਨੇ। ਆਪਾਂ ਇਹ ਨੀ ਕਹਿੰਦੇ ਸੁਪਨੇ ਦੇ ਦੇਖਣੇ ਕੋਈ ਮਤਲਬ ਇਹ ਨੀ ਹੈਗਾ ਵੀ ਮਾੜੀ ਗੱਲ ਐ।
ਹਾਂਜੀ, ਸੁਪਨੇ ਦੇਖੋ ਬਟ ਉਹਨਾਂ ਨੂੰ ਪੂਰੇ ਤਾਂ ਕਰੋ ਨਾ। ਯਾਂ ਤੇ ਫਿਰ ਤੁਸੀਂ ਜੇ ਕਰਨੇ ਦੇਖੋ ਈ ਨਾ।
ਹਾਂਜੀ-ਹਾਂਜੀ।
ਤੁਸੀਂ ਦੂਜਿਆਂ ਨੂੰ ਵੀ, ਮਤਲਬ ਏਦਾਂ ਵੀ ਹੁੰਦਾ ਕਿ ਕਿਹੜੇ ਤੋਂ ਸੁਪਨੇ ਵੇਖ ਕੇ ਲੱਦਾ ਕਹਿੰਦੇ ਕਿ ਅਸੀਂ ਨਾ ਬਾਹਰ ਜਾਣਾ, ਕੋਈ ਗੱਲ ਨੀ ਅਸੀਂ ਨਾ ਵੱਡੇ ਹੋ ਕੇ ਬਾਹਰ ਜਾਣਾ। ਤੇ ਉਹ ਪਹਿਲੇ ਸਭ ਨੂੰ ਦੱਸ ਦਿੰਦੇ ਆ, ਕੁਝ ਓਦੇ ਵੀ ਮਤਲਬ, ਉਹ ਕਹਿੰਦੇ ਕਿ ਯਾਰ ਉਹ ਤਾਂ ਬਾਹਰ ਜਾਊਗਾ ਏਦਾਂ ਕਰੂਗਾ, ਕੁਛ ਉਹਦਾ ਬੰਦਾ ਹੀ ਨੀ ਦੂਜੇ ਬੰਦੇ ਦਾ ਵੀ। ਖੇਆ, ਤੁਸੀਂ ਉਹਨਾਂ ਨੂੰ ਪਹਿਲਾਂ ਪੂਰਾ ਕਰੋ। ਤੁਸੀਂ ਆਪ ਤਾਂ ਸ਼ੋਰ ਹੋ ਕਿ ਮ ਹਾਂ ਇਹ ਚੀਜ਼ ਕਰ ਸਕਦਾ, ਤਾਂ ਹੀ ਮੈਂ ਬਾਹਰ ਜਾਵਾਂਗਾ।
ਇੱਕ ਹੋਰ ਗੱਲ ਮੈਡਮ, ਦੇਖੋ ਦੂਸਰੇ ਤਰੱਕੀ। ਜਿਵੇਂ ਹੁਣ ਕੋਈ ਦੂਸਰਾ ਪਰਸਨ ਹੈ ਉਹ ਬਾਹਰ ਚਲਾ ਜਾਂਦਾ ਜਾਂ ਕੋਈ ਟੋਪ ਕਰ ਲੈਂਦਾ ਪੜ੍ਹਾਈ ਦੇ ਵਿੱਚ, ਜਾਂ ਕੋਈ ਆਪਣੀ ਜੋਬ ਵਗੈਰਾ ਤੇ ਹੋ ਜਾਂਦਾ, ਉਹਨੂੰ ਦੇਖ ਕੇ ਕਹਿਣਗੇ, ਦੇਖੀ ਇਹ ਤੇ ਇਹ ਤਾਂ ਐਵੇਂ ਹੈ ਨੀ ਸੀਗਾ ਐਵੇਂ ਹੋ ਗਿਆ। ਮੈਂ ਕਿਉਂ? ਕਿਉ ਹੋਇਆ ਬਈਆ, ਇਹ ਤਾਂ ਦੇਖੋ ਅਗਲੇ ਨੇ ਮਿਹਨਤ ਕੀਤੀ ਹੈ ਤਾਂ ਹੀ ਅਗਲੇ ਦੇ ਸੁਪਨੇ ਸੱਚ ਹੋਏ ਨੇ ਨਾ।
ਜੈਲੇਜ ਕਰਦੇ ਆ ਕਿ ਬਈ ਹਾਂ ਉਹਦਾ ਤੇ ਕੰਮ ਬਣ ਗਿਆ ਸੀ, ਤਾਂ ਡੇਢ ਸਾਲ ਦੋ ਸਾਲ ਤੋ ਕਰ ਰਹੇ, ਸਾਡਾ ਤਾਂ ਬਣਿਆ ਨੀ। ਕਈਆਂ ਦੀ ਕਿਸਮਤ ਦੇ ਉਪਰ ਮੈਟਰ ਕਰਦੀ ਆ ਚੀਜ਼।
ਹਾਂਜੀ-ਹਾਂਜੀ।
ਮਹਿਨਤ ਵੀ ਕਰਦੇ ਆ ਕਿ ਬਈ ਹਾਂ ਕੀ ਪਤਾ ਉਹ ਦਿਨ ਰਾਤ ਮਹਿਨਤ ਕਰਦਾ ਹੋਏ, ਰਾਤੀ ਵੀ ਪੜ੍ਹਦਾ ਹੋਏ ਕੁਛ ਤੂੰ ਤਾਂ ਸਵੇਰੇ-ਸਵੇਰੇ ਹੀ ਪੜਦਾ, ਬਸ ਹੋਰ ਕੁਝ ਕਰਦਾ ਨੀ। ਤੂੰ ਜ਼ਿਆਦਾ ਟਾਈਮ ਫੋਨ ਤੇ ਹੀ ਲਗਿਆ ਰਹਿੰਦਾ। ਬਸ ਸੱਸਾਰਿਆਂ ਨੂੰ ਨਾ ਆਪ ਮਹਿਨਤ ਦਾ ਫਲ ਮਿਲਦਾ ਬਟ ਲੋਕਾਂ ਨੂੰ ਏਦਾਂ ਲੱਗਦੈ ਕਿ ਨਹੀਂ- ਨਹੀਂ ਉਹ ਮੇਰੇ ਤੋਂ ਜਾਦਾ ਜਾਦਾ ਲੈ ਗਿਆ ਉਹ ਮੇਰੇ ਤੋਂ ਘੱਟ ਲੈ ਗਿਆ। ਜੇ ਤੁਸੀਂ ਅਪਣੇ ਤੇ ਆਪ ਕੰਫਿਦੇਂਸ, ਹਾਂਜੀ। ਤੇ ਕੋਨਫੀਡੈਂਸ ਲਿਆਵੋ ਆਪਣੇ ਆਪ ਚ ਵੀ ਕਿ ਬਈ ਹਾਂ ਅਸੀਂ ਇਹ ਚੀਜ਼ ਕਰ ਸਕਦੇ ਹਾਂ ਤਾਂ ਹੀ ਅਸੀਂ ਸਫਲ ਹੋਵਾਂਗੇ।
ਹੈਗੀ ਹੈ ਜੀ, ਜੇ ਹੁਣ ਮੇਰੀ ਗੱਲ ਸੁਣੋ, ਹੁਣ ਚਲੋ ਲੇਡੀਜ਼ ਨੇ, ਹਾਊਸ ਵਾਈਫ ਨੇ ਜਿਹੜੀਆਂ
ਹਾਂਜੀ।
ਉਹ ਹੁਣ ਜੇ ਮੰਜੇ ਤੇ ਬੈਠੀਆਂ ਰਹਿਣ, ਜੇ ਕਹਿ ਦੇਣਗੀਆਂ ਵੀ ਨਹੀਂ ਆਪਣੇ ਆਪ ਹੀ ਆਟਾ ਗੁੰਨਿਆ ਜਾਊਗਾ ਆਪਣੇ ਆਪ ਹੀ ਖਾਣਾ ਬਣ ਜੂਗਾ, ਬੈਠੀ ਬੈਠੀ ਸੋਚੀ ਹਾਂ, ਕੁਛ ਵੀ ਨੀ ਬਣਦਾ, ਹਿੱਲੋ, ਮੰਜੇ ਦੇ ਉੱਪਰੋਂ ਹਿੱਲੋ, ਤੁਸੀਂ ਆਟਾ ਗੁੰਨੋ, ਰੋਟੀ ਬਣਾਓ। ਫਿਰ ਹੀ ਮੂੰਹ ਦੇ ਵਿੱਚ ਆਉਗੀ ਨਾ ਰੋਟੀ।
ਹਾਂਜੀ, ਇਹ ਤਾਂ ਹੈ।
ਐਵੇਂ ਬਣੀ ਬਣਾਈ ਇੱਕ ਦਿਨ ਦੇ ਦੂਗਾ ਕੋਈ, ਦੂਜੇ ਦਿਨ ਦੇ ਦੂਗਾ, ਤੀਜੇ ਦਿਨ ਕੌਣ ਦਊਗਾ?
ਤੀਜੇ ਦਿਨ ਵੀ ਉਹ ਬੰਦਾ ਕਹਊਗਾ ਹੀ, ਯਾਰ ਕਿੱਦਾਂ ਦੀ ਆ ਕਿ ਬਈ ਖੁੱਦ ਨੀ ਬਣਾ ਸਕਦੇ!
ਬਣਾ ਸਕਦੀ। ਹਾਂਜੀ, ਉਹ ਤਾਂ ਉਹੀ ਗੱਲ ਹੈ ਨਾ ਵੀ ਸੁਪਨੇ ਤਾਂ ਆਪਣੇ ਫਿਰ ਹੀ ਸੱਚ ਹੋਣਗੇ ਨਾ ਜੇ ਆਪਾਂ ਮਿਹਨਤ ਕਰਾਂਗੇ। ਆਪਾਂ ਆਪਣੇ ਅੰਗ ਪੈਰ ਹਿਲਾਵਾਂਗੇ ਆਪਣੇ ਆਪਾਂ ਆਪਣੇ ਸਰੀਰ ਨੂੰ ਤਾਂ ਖ਼ਰਾਬ ਕਰ ਰੱਖਿਆ ਵਿਹਲੇ ਬੈਠ ਬੈਠ ਕੇ
ਹੁਣ ਜਿੱਦਾਂ ਕਈ ਮਤਲਬ ੱਦਾਂ ਦੇ ਹੁੰਦੇ ਆ ਜਿਹੜੇ ਰੋਡ ਸਾਈਡਸ ਤੇ ਰਹਿੰਦੇ ਆ ਜਿਹੜੇ ਮਤਲਬ ਕਹਿ ਸਕਦੇ ਹਾਂ ਕਿ ਏਦਾਂ ਭੀਖ ਮੰਗਦੇ ਆ ਬਟ ਉਹਨਾਂ ਨੇ ਨਾ ਹੱਥ ਪੈਰ ਸਾਰੇ ਸਹੀ ਸਲਾਮਤ ਹੁੰਦੇ ਆ ਉਹ ਵੀ ਕੋਈ ਕੰਮ ਕਰ ਸਕਦੇ ਹੈ
ਕਰ ਸਕਦੇ ਹੁਣ ਪਤਾ ਕੀ ਹੈ ਮੈਡਮ ਉਹ ਅੱਜ ਕੱਲ ਦੇਖੋ ਕਾਫ਼ੀ ਮਾੜੇ ਮੰਗ ਤੇ ਆਉਂਦੇ ਨੇ ਮੇਰੀ ਵੀ ਕਈ ਵਾਰ ਕਿਸੇ ਨਾਲ ਬਹਿਸ ਹੋ ਜਾਂਦੀ ਹੈ ਜਿਵੇਂ ਉਹ ਕਹਿ ਦਿੰਦੇ ਨੇ ਵੀ ਆਟਾ ਦੇ ਦੋ ਜੀ
ਹਾਂਜੀ
ਕੋਈ ਕਹਿੰਦਾ ਤੇਲ ਦੇ ਦੋ ਜੀ ਅਸੀਂ ਐਵੇਂ ਕਰਨਾ ਸਾਡੇ ਕੁੜੀ ਦਾ ਵਿਆਹ ਹੈ ਜੀ ਨਹੀਂ ਉਹਨਾਂ ਨੂੰ ਪੁ ਪੁੱਛਣ ਵਾਲਾ ਹੋਵੇ ਕੁੜੀ ਦਾ ਵਿਆਹ ਰੱਖਿਆ ਤੁਸੀਂ ਤੁਸੀਂ ਬੱਚੇ ਦਿਨ ਚੜਨ ਦਿੱਤਾ ਹੈ ਤੁਸੀਂ ਮਿਹਨਤ ਕਰੋ
ਹਾਂਜੀ ਚਲੋ ਉਹ ਤਾਂ ਕੋਈ ਗੱਲ ਨਹੀਂ ਖਾਣ ਪੀਣ ਨੂੰ ਤਾਂ ਚਲੋ ਕੋਈ ਗੱਲ ਨੀ ਬਟ ਨਾ ਕਈ ਏਦਾਂ ਦੇ ਵੀ ਕਰਦੇ ਆ ਨਵੇਂ ਨੀ ਸਾਨੂੰ ਖਾਣ ਪੀਣ ਨੂੰ ਕੁਛ ਨਹੀਂ ਚਾਹੀਦਾ ਸਾਨੂੰ ਤਾਂ ਨਾ ਸੌ ਦੋਸ ਸੋ ਰੁਪਏ ਦੇ ਦੋ ਉਹ ਸਾਨੂੰ ਥੋੜੀ ਪਤਾ ਉਹ ਕੀ ਕਰਦੇ ਆ ਪੈਸਿਆਂ ਦਾ
ਕੁਛ ਨੀ ਕਰਦੇ ਜੀ ਇਹ ਤਾਂ ਉਹੀ ਗੱਲ ਹੈ
ਅਸੀ ਵੀ ਅ ਕੋਈ ਗੱਲ ਨਹੀਂੀ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਤਾਂ ਚਲੋ ਕੋਈ ਗੱਲ ਨਹੀਂ ਦਸ ਵੀਹ ਰੁਪਏ ਤੀਹ ਰੁਪਏ ਦੇ ਵੀ ਦੋ ਬਟ ਵੱਡਿਆਂ ਆ ਦੇ ਤਾਂ ਹ ਪੈਰ ਸਹੀ ਹੁੰਦੇ ਆ ਕਈ ਤਾਂ ਬੱਚੇ ਵੀ ਕੰਮ ਕਰਦੇ ਜਿੱਦਾਂ ਪੈੱਨ ਪੂਨ ਲੈ ਲੈਣਗੇ ਉਹ ਪੈੱਨ ਵੇਚਣਗੇ ਬੈਲੂਨਸ ਵੇਚਣਗੇ ਬਟ ਬੰਦਿਆਂ ਨੂੰ ਵੀ ਸਿੱਖ ਲੈਣੀ ਚਾਹੀਦੀ ਹੈ ਕਿ ਜੇ ਬੱਚੇ ਕੰਮ ਕਰ ਸਕਦੇ ਤਾਂ ਸਾਨੂੰ ਕਿ ਸਾਡੇ ਤਾਂ ਹੱਥ ਤੇ ਪਰ ਸਹੀ ਸਲਾਮਤ ਹੈ
ਸਹੀ ਸਲਾਮਤ ਹੈ
ਜਦੋਂ ਹੱਥ ਪੈਰ ਨਾ ਹੋਣ ਤਾਂ ਤਾਂ ਬੰਦਿਆਂ ਸੋਚਿਆ ਵੀ ਜਾਂਦਾ ਹੈ ਬਟ ਜੇ ਤੁਹਾਡੇ ਹੱਥ ਪੈਰ ਸਹੀ ਸਲਾਮਤ ਹੈ ਤੁਹਾਡੇ ਬ ਜੇ ਤੁਸੀਂ ਲੈ ਕੇ ਇਏਦਾਂ ਦਾ ਕੰਮ ਕਰ ਰਹੇ ਹੋ ਤੇ ਤੁਹਾਨੂੰ ਕੀ ਮਿਲੇਗਾ ਇਹ ਕਹਿੰਦੇ ਕਿ ਸਾਡਾ ਛੋਟਾ ਬੱਚਾ ਹੈ ਸਾਨੂੰ ਕੁਛ ਦੇ ਦੋ ਭੁੱਖਾ ਰਹੇਗਾ ਤੁਸੀਂ ਕੰਮ ਕਰਲੋ
ਹਾਂਜੀ ਕਾਫੀ ਕੇਸਿਸ ਸਿਲਮੇ ਆਉਂਦੇ ਨੇ ਅਸੀਂ ਕੁੜੀ ਦਾ ਵਿਆਹ ਕਰਨਾ ਜੀ ਤੇ ਸਾਡੇ ਕੁੜੀ ਕੋਲੇ ਮਤਲਬ ਬੱਚਾ ਹੋਇਆ ਜੀ ਕੁੜੀ ਹੋ ਗਈ ਜੀ ਤੀਜੀ ਕੁੜੀ ਹੋ ਗਈ ਜੀ ਚੌਥੀ ਠੀ ਕੁੜੀ ਹੋਗੀ ਸਾਨੂੰ ਕੁੱ ਦੇ ਦੋ ਇਹ ਤਾਂ ਨੀ ਕਿਸੇ ਦਾ ਕੋਈ ਟੋਪਿਕ ਹੈਗਾ ਨਾ
ਉਹ ਉਹਨਾਂ ਨੇ ਪਤਾ ਕੀ ਕਰਨਾ ਹੁੰਦਾ ਪੈਸੇ ਲੈ ਲਏ ਮਤਲਬ ਏਦਾਂ ਖਾਣ ਪੀਣ ਦਾ ਸਮਾਨ ਤਾਂ ਲੈਣਾ ਨੀ ਉਹ ਪੈਸੇ ਤਾਂ ਲੈ ਲੈ ਉਸ ਤੋਂ ਬਾਅਦ ਦਾਰੂ ਪੀ ਲੈਣੀ ਹੈ ਸਿਗਰੇਟਸ ਲੈ ਲੈਣੇ ਉਹ ਇਏਦਾਂ ਦੇ ਕੰਮ ਕਰਨੇ ਕਈ ਤਾਂ ਅਸੀਂ ਆਪਣੀ ਅੱਖੋਂ ਵੇਖਦੇ ਹਾਂ ਕਿ ਬਈ ਜਿਹਨਾਂ ਨੂੰ ਅਸੀ ਪੈਸੇ ਇਨਾ ਕਦੇ ਕਧਾਰ ਹੋ ਜਾਂਦੇ ਵੱਡੇ ਤੇ ਅਸੀਂ ਦੇ ਕੋਈ ਗੱਲ ਨੀ ਗ਼ਰੀਬ ਬੰਦਾ ਤੇ ਉਸ ਤੋਂ ਬਾਅਦ ਉਹ ਠੇਕੇ ਦੇ ਬੋਚੇ ਹੁੰਦੇ ਆ ਕਿ ਬਈ ਦਾਰੂ ਦੇ ਦੋ ਜੀ ਉਹ ਪੀ ਰਹੇ ਹੁੰਦੇ ਆ ਫਿਰ ਉਹਨਾਂ ਦਾ ਨਾ ਸ਼ਡਿਊਲ ਹੀ ਏਦਾਂ ਦਾ ਗਨਾ ਹੁੰਦਾ ਕੱਲ ਵੀ ਅਸੀਂ ਏਦਾਂ ਹੀ ਕਰਨਾ ਪਰਸੋਂ ਵੀ ਅਸੀਂ ਏਦਾਂ ਹੀ ਕਰਨਾ
ਹਾਂਜੀ ਉਹ ਤਾਂ ਫੇਿਰ ਆਦਤ ਪੈ ਜਾਂਦੀ ਹੈ ਨਾ ਉਹਨਾਂ ਨੂੰ
ਮਤਲ ਮਾਇੰਡ ਸੈਟ ਹੀ ਹੋ ਜਾਂਦਾ ਨਹੀਂ ਨਹੀਂ ਸਾਡਾ ਤਾਂ ਕੁਛ ਚੱਕਰ ਨੀ ਆ ਸਾਡਾ ਤਾਂ ਦਿਨ ਲੱਗ ਹੀ ਜਾਂਦਾ ਵਧੀਆ
ਹਾਂਜੀ ਹਾਂ
ਬਟ ਉਹਨਾਂ ਨੂੰ ਇਹ ਨੀ ਹੈ ਕਿ ਦੇਖੋ ਸਾਡੇ ਬੱਚੇ ਦਾ ਤਾਂ ਫਿਊਚਰ ਖ਼ਰਾਬ ਹੋ ਰਿਹਾ ਨਾ
ਹਮ ਨਾਲੇ ਪਤਾ ਕੀ ਮੈਡਮ ਸਿੰਪਲ ਜਿਹੀ ਗੱਲ ਹੈ ਦੇਖੋ ਐਵੇਂ ਮੰਗ ਤੰਗ ਕੇ ਤਾਂ ਕੁਛ ਨੀ ਬਣਦਾ ਹੈਗਾ ਮਿਹਨਤ ਕਰੋ ਆਪਣੇ ਸੁਪਨੇ ਵੀ ਸ਼ਿਕਾਰ ਹੋਣਗੇ ਆਪਾਂ ਅੱਗੇ ਅ ਤੇ ਆਪਣੇ ਬੱਚਿਆਂ ਦੇ ਵੀ ਸੁਪਨੇ ਸਾੱਚ ਹੋਣਗੇ ਠੀਕ ਹੈ ਨਾ ਜੀ ਦੇਖੋ ਰੋਟੀ ਪਾਣੀ ਹੈ ਰੋਟੀ ਪਾਣੀ ਤਾਂ ਕੋਈ ਵੀ ਇਨਸਾਨ ਹੈ ਕੋਈ ਭੁੱਖਾ ਤਾਂ ਸੋਇਆ ਨਹੀਂ ਹੈਗਾ ਅੱਜ ਤੱਕ
ਨਾ ਨਾ ਨਾ ਨਾ
ਪਰਮਾਤਮਾ ਸਭ ਨੂੰ ਖਵਾ ਕੇ ਸੌਂਦਾ ਪਰ ਜਿਹੜੀ ਗੱਲ ਹੈ ਸੁਪਨਿਆਂ ਦੀ ਵੀ ਆਪਾਂ ਕੁੱਛ ਬਣਨਾ ਜਾਂ ਆਪਣੇ ਮਾਂ ਬਾਪ ਦੀ ਆਪਾਂ ਜ਼ਿੰਦਗੀ ਸ ਸੌਖੀ ਕਰਨੀ ਹੈ ਤਾਂ ਆਪਾਂ ਨੂੰ ਮਿਹਨਤ ਤਾਂ ਦੇਖੋ ਕਰਨੀ ਪੈਣੀ
ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਫਿਰ ਫ੍ਰੀ ਹੋ ਕੇ ਕਰਦੀ ਹਾਂ ਜੀ ਓਕੇ ਜੀ
ਠੀਕ ਹੈ ਮੈਮ